ਹਾਂਜੀ ਬਸ ਵਧੀਆ ਆਪਣਾ ਹੋਰ ਸੁਣਾਓ? ਸ
ਬਸ ਸਾਰੇ ਵਧੀਆ ਨੇ ਮੈਂ ਵੀ ਵਧੀਆ।
ਹਮ ਹਾਂ ਵੀ ਪ੍ਰਦਊਸ਼ਣ ਹੈ ਨਹੀਂ?
ਇੱਥੇ ਤਾਂ ਘੱਟ ਹੈ ਵੈਸੇ ਬਟ ਹੈਗਾ ਹੈ ਪੋਲਿਊਸ਼ਨ ਤਾਂ ਨਾ।
ਸਾਡੇ ਇਧਰ ਵੀ ਬਹੁਤ ਹੈਗਾ ਪ੍ਰਦੂਸ਼ਣ।
ਹਾਂ ਉਹੀ ਨਾ ਅੱਜ ਕੱਲ ਬੰਦੇ ਕਿਤੇ ਵੀ ਜਾਣਾ ਹੋਵੇ ਪੈਦਲ ਤਾਂ ਕੋਈ ਚੱਲਦਾ ਨਹੀਂ। ਹਾਂ ਜੀ ਹੈ ਨਾ ਸਾਰੇ ਕੋਈ ਸਕੂਟੀ ਤੇ ਕੋਈ ਕਾਰ ਤੇ। ਮਤਲਬ ਹਰ ਇੱਕ ਕਿਸੇ ਦੇ ਕੋਲ ਨਾ ਅੱਜ ਕੱਲ ਵਹੀਕਲ ਹੈਗਾ ਹੀ ਆ। ਉਹ ਕੋਈ ਪਸੰਦ ਹੀ ਨਹੀਂ ਕਰਦਾ ਵੀ ਅਸੀਂ। ਦੋ ਕਦਮ ਪੈਦਲ ਵੀ ਚੱਲ ਜੇ ਕਿਤੇ ਵੀ, ਅਸੀਂ ਵੀ ਹੈ ਨਾ। ਅਸੀਂ ਸੋਚਦੇ ਹਾਂ, ਯਾਰ ਬਸ ਅਸੀਂ ਨਹੀਂ ਚੱਲ ਸਕਦੇ।
ਹਾਂਜੀ ਉਹੀ ਕ਼ਿਹ ਰਹੇ। ਅੱਜ ਕੱਲ ਕੀ ਹੈ, ਅੱਜ ਕੱਲ ਜਿਵੇਂ ਮੰਨ ਲਓ ਅਗਰ ਇੱਕ ਫੈਮਿਲੀ ਚ ਪੰਜ ਬੰਦੇ ਹੈ। ਪੰਜਾਂ ਕੋਲ ਵਹੀਕਲ ਹੈ। ਠੀਕ ਹੈ ਨਾ, ਉਹ ਪੰਜੋ ਅਲੱਗ ਅਲੱਗ ਆਫਿਸ ਜਾਂਦੇ ਹੈ, ਆਪਣੇ ਅਲੱਗ ਅਲੱਗ। ਕਾਰ ਲੈ ਕੇ ਇੱਕ ਤੇ ਇਹਦੇ ਨਾਲ ਪੋਲਿਊਸ਼ਨ ਹੁੰਦਾ ਇੱਕ ਟ੍ਰੈਫਿਕ ਬਹੁਤ ਹੁੰਦਾ ਇਹਦੇ ਨਾਲ।
ਹਾਂਜੀ, ਟ੍ਰੈਫਿਕ ਵੀ ਹੋਰ। ਮਤਲਬ ਕਿਤਨੀ ਵੇਸਟੇਜ ਆ ਹੈ ਨਾ ਵੀ ਅਸੀਂ ਇੰਨਾ ਵੀ ਕਿ ਯੂਜ। ਕਰ ਰਹੇ ਆ ਪੋਲਿਊਸ਼ਨ ਵੀ ਇੰਨਾ ਵੀ ਕਰ ਰਿਹਾ ਹੈ ਨਾ ਵੀਰ ਜੀ ਪੰਜ। ਜਾਣੇ ਹੈ ਘਰ ਦੇ ਵਿੱਚ ਸਾਰੇ ਯੂਜ ਕਰਨੇ ਨੇ। ਬਟ ਆਹ ਸੋਚਣੀ ਚਾਹੀਦੀ ਹੈ, ਹੈ ਨਾ ਲੋਕਾਂ ਨੂੰ ਬਟ ਉਹੀ ਹੈ ਹੈ ਨਾ ਵੀ ਜ਼ਮਾਨੇ। ਦੇ ਨਾਲ-ਨਾਲ ਵੀ ਹਾਂ ਵੀ ਆਪ ਦਾ ਪਰਸਨਲ ਚਾਹੀਦਾ ਹੈ ਸਾਰਿਆਂ ਨੂੰ।
ਬਿਲਕੁਲ ਬਿਲਕੁਲ ਸਹੀ ਗੱਲ ਹੈ।
ਕਿਉਂਕਿ ਬੱਚਿਆਂ ਦੀ ਵੀ ਡਿਮਾਂਡ ਹੁੰਦੀ ਆ ਵੀ ਮੇਰੇ ਪਰਸਨਲ ਐ। ਸੇਵਾ ਹੋਵੇ ਜਾਂ ਕੁਛ ਵੀ ਹੈ ਨਾ। ਹੋਰ
ਹੁਣ ਐਹੀ ਦੇਖਲੋ ਪਾਰਕ ਵਗੈਰਾ ਪਹਿਲੇ ਕਿਤਨੇ ਹੁੰਦੇ ਸੀ, ਪਾਰਕ ਵਗੈਰਾ ਹੈ ਨਾ। ਹਰ ਏਰੀਏ ਵਿੱਚ ਪਾਰਕ ਹੁੰਦਾ ਸੀਗਾ। ਬਟ ਹੁਣ ਹੈ ਹੀ ਨਹੀਂ ਸਾਡੇ ਏਰੀਏ ਚ ਤਾਂ ਬਿਲਕੁਲ ਹੀ ਨਹੀਂ ਹੈਗਾ ਪਾਰਕ।
ਅੱਛਾ, ਇੱਥੇ ਹੈ, ਬਟ ਉਹੀ ਹੈ, ਹਨਾ ਪਾਰਕ ਚ ਬਸ ਉਹੀ ਬੰਦੇ ਜਾਂਦੇ ਨੇ ਹਾਂ ਜਿਹੜੇ ਬਿਲਕੁਲ। ਫੁੱਲ ਡਿਸਿਪਲਨ ਨੇ ਹਾਂ ਵੀ ਅਸੀਂ ਜਾਣਾ ਹੈ ਵੀ ਉੱਥੇ ਹਨਾ ਐਕਸਰਸਾਈਜ਼। ਕਰਨੀ ਆ ਜਾਂ ਕੁਛ
ਸਹੀ ਕਹਿ ਰਹੇ ਪਰ ਸਾਡੇ ਇੱਧਰ ਤੇ ਪਾਰਕ। ਇੱਕ ਘੰਟੇ ਦਾ ਰਾਹ ਏ ਉਹ ਵੀ ਮਾਰਕੀਟ ਦੇ ਵਿੱਚ, ਕਦੀ ਮੈਂ ਜਾਂਦੀ ਆ ਨਾ, ਤੇ ਮੈਂ ਕਿਹਾ ਕਿ ਚੱਲ ਬੱਚਾ ਛੋਟਾ ਆ ਥੋੜਾ ਪਾਰਕ। ਬਹਿ ਹੀ ਜਾਂਦੇ ਆ, ਬਜ਼ਾਰ ਬੰਦਾ ਥੱਕ ਜਾਂਦਾ ਆ ਜਗ੍ਹਾ ਹੁੰਦੀ ਨਹੀਂ। ਇਤਨਾ ਗੰਦਾ ਪਾਰਕ ਹੈ ਨਾ ਉਹ ਬਹੁਤ ਜ਼ਿਆਦਾ, ਉੱਥੇ ਹੀ ਲੋਕਾਂ ਨੇ। ਕਿਤੇ ਰੈਪਰ ਸੁੱਟੇ ਦੇ ਆ, ਮੱਖੀਆਂ ਆ, ਮੱਛਰ ਆ ਉੱਥੇ।
ਹਾਂ ਆਹ ਚੀਜ਼ਾਂ ਦਾ ਧਿਆਨ ਨਹੀਂ ਦਿੰਦੇ ਲੋਕ, ਜਮੀ ਨਹੀਂ ਦਿੰਦੇ ਹੈ ਨਾ। ਤੁਸੀਂ ਬਈ ਡਸਟਬੀਨ ਆ ਉਹ ਤੇ ਪਾਓ। ਬਿਲਕੁਲ। ਜਮੀ ਨਹੀਂ ਹਨਾ, ਮੈਂ ਬਹੁਤ ਵਾਰੀ ਨੋਟ ਕੀਤਾ ਆਹਾ ਗੱਲ ਵੀ ਉੱਥੇ ਸੁੱਟ ਦਾਂਗੇ ਬਈ। ਉਹ ਜੇ ਅਸੀਂ ਹਨਾ ਬਹਾਰ ਦੇਖ ਲਈਏ ਉੱਥੇ ਨਾ ਜ ਜਿੰਨੇ ਵੀ ਲੋਕੀ ਨੇ। ਸਾਰੇ ਡੀਸੀ ਨੇ ਹਨਾ, ਕੋਈ ਰੈਪਰ ਨਹੀ ਕਿਤੇ ਵੀ ਫੈਨ। ਨਾ ਇੱਥੇ ਤਾਂ ਮਤਲਬ ਲੋਕੀ ਦੇਖਦੇ ਹੀ ਨਹੀ ਜਮਾ ਹੀ ਨਹੀ ਦੇਖਦੇ। ਵੀ ਕੁਛ ਵੀ ਖਾਇਆ ਉੱਥੇ ਹੀ
ਨਹੀਂ ਓਥੇ ਵੀ ਆਈ ਹਾਲ ਲੋਕਾਂ ਨੇ ਕੀਤਾ ਵ ਆ।
ਉਹ ਤਾਂ ਕੁਛ ਦੇਖਦੇ ਹੀ ਨਹੀ ਹੈ ਮੇਨ ਰੋਡ ਹੈ, ਕੀ ਆ ਓਥੇ ਹੀ ਖਾਹ ਪੀ ਕੇ ਸੁੱਟ ਦਿੰਦੇ ਆ।
ਹਾਂਜੀ। ਮੈਂ ਬੱਸ ਚ ਵੀ ਇੰਨੀ ਵਾਰ ਦੇਖਿਆ ਹੈ, ਬੱਸ ਚ ਵੀ ਨਾ ਬੱਸ ਖਾ ਲਿਆ ਉੱਥੇ ਸ਼ੈਂਕ ਤਾਂ ਮਤਲਬ ਬੱਸ ਤੋਂ ਹੀ ਮਤਲਬ ਖਿੜਕੀ ਤੋਂ ਬਸ ਥੱਲੇ ਬਈ ਤੁਸੀਂ ਰੱਖ ਲੋਓ ਉਹਨੂੰ ਫੋਲਡ ਕਰਕੇ ਹਨਾ। ਕਿਤੇ ਡਸਟਬਿਨ ਕਿਤੇ ਰੁਕੇਗੀ ਉੱਥੇ ਫੈਂਕ ਦਿਓ।
ਹਾਂਜੀ।
ਹੋਰ ਮੇਰੇ ਨਾਲ ਹੋਇਆ ਇਦਾਂ ਦਾ ਇੰਸੀਡੈਂਟ ਨਾ, ਮੈਂ ਨਾ ਜਾ ਰਹੀ ਸੀ ਤੇ ਬੱਸ ਜਾ ਰਹੀ ਸੀ ਉਹ ਤੇ ਮਤਲਬ ਇੱਕ ਲੇਡੀਜ਼ ਸੀ ਉਹਨੇ ਨਾ ਮਤਲਬ ਲਿਫਾਫਾ ਐਨ ਸੁੱਟ ਦਾ। ਮਤਲਬ ਕੀ ਆ ਹਾਂ ਹਨਾ ਵੀ ਮਾੜੀ ਮੋਟਾਂ ਤੋਂ ਦੇਖ ਲਏ ਬੰਦਾ ਹਨਾ ਖੁਦ ਵੀ ਇੰਨਾ ਹੁੰਦਾ ਹਾਂ, ਵੀ ਗੱਡੀ ਚੱਲ ਰਹੀ ਹੈ, ਹੋਰ ਵੀ ਲੋਕੀ ਆ ਰਹੇ ਹੋਣਗੇ, ਪਿੱਛੇ ਤੋਂ ਬਟ ਨਹੀਂ, ਵੀ ਅਸੀਂ ਤਾਂ ਜੋ ਕਰਨਾ ਉਹ ਤਾਂ ਕਰਨਾ ਹੀ ਆ‌, ਫੇਰ ਕਿਸੇ ਨੂੰ ਕੁੱਛ ਕਹਿ ਵੀ ਨੀ ਸਕਦੇ ਹਨਾ ਲੋਕ ਅੱਜ ਕੱਲ ਪਤਾ ਹੀ ਆ ਹਾਂ ਵੀ ਤੁਸੀਂ ਜ਼ਿਆਦਾ ਗਿਆਨ ਦੇ ਰਹੇ ਹੋ ਹਨਾ। ਵੀ ਤੁਹਾਨੂੰ ਜ਼ਿਆਦਾ ਪਤਾ ਕਿਸੇ ਨੇ ਕੁਛ ਕਹਿ ਵੀ ਨਹੀਂ ਸਕਦੇ।
ਹਾਂਜੀ।
ਹੋਹੀ ਬਸ ਅਸੀਂ ਕਿੰਨਾ ਕੁ ਕਰ ਲੈਂਗੇ ਹਨਾ ਜੇ ਅਸੀਂ ਨਹੀਂ ਕਰਾਂਗੇ ਕੋਈ ਹੋਰ ਹੈ, ਨਾ ਸੁੱਟ ਦੂਗਾ ਅਸੀਂ ਜੇ ਭਾਅ ਵੀ ਦੇਤਾ ਹੈ ਨਾ ਡਸਟਬਿਨ ਚ ਜੇ ਕੁਛ ਕੂੜਾ ਦਿਖ ਰਿਹਾ ਸਾਨੂੰ ਬਟ ਕਿਸੇ ਹੋਰ ਨੂੰ ਵੀ ਤਾਂ ਸੋਚਣਾ ਚਾਹੀਦਾ। ਦਾ ਵੀ ਇਹ ਅਸੀਂ ਨਾ ਪਾਈਏ ਗੰਦ ਹਨਾ ਵੀ ਅਸੀਂ ਨੋਰਮਲ਼ ਮੈਨੂੰ ਨਾ ਜੇ ਮੈਂ ਕਿਤੇ ਚੱਲ ਜਾਣਾ ਟ੍ਰੇਨ ਚ ਵੀ ਜਾਂ ਬੱਸ ਚ ਵੀ ਲੋਕੀ ਨਾ ਖਾਈ ਜਾਣਗੇ ਬਸ ਉਹਦੇ ਮਤਲਬ ਆਏਂ ਵੀ ਨੀ ਵੀ ਹੈ ਨਾ ਹੈਂਡਵੋਸ਼ ਵੀ ਕਰ ਲਏ ਜਾਂ ਕੁਛ ਬਸ ਖਾ ਕੇ ਰਖ ਪੇਪਰ ਸੁੱਟ ਤਾ ਉੱਥੇ ਹੀ ਬੱਸ ਚ ਇੰਨਾ ਗੰਦ ਪਾ ਤਾ ਹੋ ਗਿਆ। ਬੱਸ
ਹਾਂਜੀ ਬਿਲਕੁਲ ਹੈਂਡ ਸੈਨਟਾਈਜ਼ਰ ਵੀ ਨਹੀਂ ਕਰਦੇ। ਇਹੂੰ ਪਤਾ ਕੀ ਅਸੀਂ ਆਪਣੀ ਮਤਲਬ ਬਿਮਾਰੀਆਂ ਕੀਟਾਣੂ ਅਸੀਂ ਆਪਣੇ ਅੰਦਰ ਲੈ ਰਹੇ ਹਾਂ।
ਪਤਾ ਕਿਉਂ ਕਰਦੇ ਨੇ ਲੋਕੀ ਕਿਉਂਕਿ ਉਹ ਸੋਚਦੇ ਨੇ ਇਹ ਤਾਂ ਪਬਲਿਕ ਟਰਾਂਸਪੋਰਟ ਆ ਹਨਾ। ਜੇ ਆਪ ਦੀ ਚੀਜ਼ ਹੋਏ ਨਾ, ਫੇਰ ਬੰਦਾ ਐਂ ਸੋਚਦਾ ਵੀ ਹਾਂ ਇਹ ਤਾਂ ਆਪਦੀ ਹੈ, ਅਸੀ ਨੀ ਗੰਦੀ ਕਰਨੀ। ਉਹੀ ਜੇ ਲੋਕੀ ਜੇ ਸੋਚਣ ਲੱਗ ਜੁ ਗੀ ਹਨਾ ਥੋੜਾ ਮਾਇੰਡ ਐਕਸਚੇਂਜ ਕਰ ਲੇਗੀ ਵੀ ਨਹੀਂ ਇਹ ਪਬਲਿਕ ਟਰਾਂਸਪੋਰਟ ਆ ਤਾਂ ਸਾਡੀ ਜਿੰਮੇਵਾਰੀ ਆ
ਹਾਂਜੀ ਸਮਝਦੇ ਨੀ ਨਾ ਉਹਣ ਕੋਲ ਆਪਣਾ ਹੈਗਾ ਓਹ ਕਹਿੰਦੇ ਕੀ ਲੋੜ ਹੈ ਸਾਨੂੰ
ਸਹੀ ਗੱਲ ਆ ਅੱਜ ਕਲ ਕੋਈ ਕਿਸੇ ਬਾਰੇ ਨੀ ਸੋਚਦਾ। ਸਭ ਨੂੰ ਆਪਣੇ ਨਾਲ ਬਸ ਆਪਣੇ ਨਾਲ ਮਤਲਬ ਆ ਹਨਾ ਪਹਿਲੇ ਦੇ ਲੋਕੀ ਹੁੰਦੇ ਸੀ ਜ ਜਿਹੜਾ ਅ ਸਭ ਨੂੰ ਇਕੱਠੇ ਲੈ ਕੇ ਚੱਲਦੇ ਸੀ ਹਨਾ। ਕੋਲ ਵੀ ਬੈਠਦੇ ਸੀ ਗੱਲਾਂ ਬਾਤਾਂ ਕਰਦੇ ਸੀ, ਹੁਣ ਤਾਂ ਬਿਲਕੁਲ ਨੀ ਰਿਹਾ ਇਹ ਸੀ ਸਟਮ ਵੀ ਹਨਾ ਵੀ ਕੋਈ ਕਿਸੇ ਦੇ ਘਰ ਵੀ ਜਾ ਰਿਹਾ ਹਨਾ। ਉਹ ਵੀ ਨਹੀਂ ਜਾ ਸਕਦੇ ਲੋਕੀ ਹਾਂ ਵੀ ਕਿਉਂ ਆ ਗਏ ਹਨਾ। ਤਾਂ ਕਿਤੇ ਜਾਇਆ ਵੀ ਨਹੀ ਜਾਂਦਾ ਇਸ ਕਰਕੇ ਘੱਟ ਹੀ ਹੋ ਗਿਆ ਹੁਣ ਹਨਾ ਨਾ ਰਿਸ਼ਤੇਦਾਰੀ ਚ ਜਾਇਆ ਜਾਂਦਾ ਕਿਤੇ ਵੀ ਜ਼ਿਆਦਾ ਦਿਨ ਅਸੀਂ ਜਾਈ ਨਹੀ ਸਕਦੇ ਕਿਤੇ ਵੀ ਨਹੀਂ ਜਾ ਸਕਦੇ। ਕਿਉਂਕਿ ਫੇਰ ਉਹੀ ਹਾਂਜੀ।
ਲੋਕ ਤਾਂਨੂੰ ਪਤਾ ਨਿਕੇ ਨਿਕੇ ਬੱਚੇ ਆਪਣੇ ਛੱਡ ਜਾਂਦੇ ਸੀ, ਕਿ ਹਾਂ ਦੋ ਘੰਟੇ ਦੀ ਰੱਖ ਲਓ ਤਿੰਨ ਘੰਟੇ ਦੀ ਮਾਹੌਲ ਹੀ ਨੀ ਹੈ। ਛੱਡਣ ਵਾਲਾ ਬੱਚੇਆ
ਸਹੀ ਗੱਲ ਆ, ਹੋਰ ਵਿਸ਼ਵਾਸ ਵੀ ਨਹੀਂ ਹੁੰਦਾ, ਅੱਜ ਕੱਲ ਨਾ ਕਿਉਂਕਿ ਅਹ ਜਨਰੇਸ਼ਨ ਇੱਕ ਤਾਂ ਨਾ ਸਾਰਾ ਕੁਛ ਚੇਂਜ ਹੋ ਗਿਆ, ਪਹਿਲੇ ਨਾ ਲੋਕੀ ਵਿਸ਼ਵਾਸ ਵੀ ਕਰ ਲੈਂਦੇ ਸੀ ਹੈਨਾ। ਹੁਣ ਤਾਂ ਟਰੱਸਟ ਲਾਈਕ ਕੋਈ ਕੋਈ ਵੀ ਨੀ। ਹਾਂ ਵੀ ਕਿਸੇ ਤੇ ਵੀ ਟਰਸਟ ਕਰੀਏ ਅਸੀਂ
ਹੂ
ਕਿਉਂਕਿ ਇੰਨੇ ਇੰਸੀਡੈਂਟ ਦੇਖਦੇ ਹਾਂ ਅਸੀਂ ਹੈਨਾ। ਘਰ ਦੇ ਹੀ ਮਤਲਬ ਬੱਚਿਆਂ ਨਾਲ ਕਿੱਦਾਂ ਹੋ ਰਿਹਾ ਹੈਨਾ। ਅਸੀਂ ਕਿੰਨਾ ਕੁਛ ਦੇਖਦੇ ਹਾਂ ਨਿਊਜ਼ ਤੇ ਤਾਂ ਕਿਸੀ ਤੇ ਭਰੋਸਾ ਹੀ ਨਹੀਂ ਹਾਂਜੀ। ਉਹੀ ਨਾ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਅਸੀਂ
ਹਾਂ ਬਿਲਕੁਲ ਨੀ ਕਰ ਸਕਦੇ ਹ ਬੱਚਿਆਂ ਦੇ ਮਾਮਲੇ ਚ ਤਾਂ ਬਿਲਕੁਲ ਨੀ ਕਰ ਸਕਦੇ ਅੱਜ -ਕੱਲ ਤਾਂ ਨਿੱਕੇ, ਨਿੱਕੇ ਬੱਚੇ ਨੂੰ ਦੱਸਣਾ ਪੈਂਦਾ ਆ। ਕਿ ਇਨਾ ਇਦਾਂ ਨੀ ਕਰਦੇ? ਬੇਟਾ ਇੱਦਾਂ ਨੀ ਕਰਦੇ ਕੋ ਕਰੇ ਤੇ ਇਹਨ ਪੈਆਕ ਕਰੋ, ਐਸਤਰਾ ਕਰੋ ਜੀ ਤੇ ਪਹਿਲੇ ਕੌਣ ਦੱਸਦਾ ਸੀ ਨਿੱਕੇ, ਨਿੱਕੇ ਬੱਚਿਆਂ ਨੂੰ ਪਹਿਲੇ ਵੱਡੇ, ਵੱਡੇ ਬੱਚਿਆਂ ਨੂੰ ਹੁੰਦਾ ਸੀ।
ਹਾਂਜੀ ਸਾਨੂੰ ਤਾਂ ਖੁਦ ਇਹ ਬੜੇ ਹੋ ਕੇ ਪਤਾ ਲੱਗਿਆ ਹੈ ਨਾ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਛੋਟੇ ਛੋਟੇ ਨੂੰ ਦੱਸਿਆ ਜਾਂਦਾ ਵੀ ਹੈਨਾ ਕੋਈ ਬੈਡ ਟੱਚ ਗੁੱਡ ਟੱਚ ਬਾਰੇ ਸਾਰਾ ਕੁਛ ਹੈ ਨਾ
ਹਾਂਜੀ
ਹਮ ਚ ਆਹ ਜ਼ਰੂਰੀ ਵੀ ਆ ਕਿਉਂਕਿ ਨਾ ਲੋਕੀ ਬਹੁਤ ਹੀ ਜ਼ਿਆਦਾ ਹੀ ਮਤਲਬ ਉਹ ਕਰਨ ਲੱਗਿਆ ਆ। ਚੀਜ਼ਾਂ ਨਾ! ਤਾਂ ਕਰਕੇ ਜ਼ਰੂਰੀ ਵੀ, ਆ ਕਰਨਾ।
ਹਾਂਜੀ ਦ ਬਤ ਨਹੀਂ ਨਹੀਂ ਸੀ ਲੋਕੀ ਮਾਂ ਪਿਓ! ਹੁਣ ਅੱਜ ਕੱਲ੍ਹ ਮਾਂ ਪਿਓ ਦੱਸਦੇ ਆ ਕਿ ਗੁੱ ਟੱਚ ਬੈਠ ਟਚ ਪਹਿਲੇ ਬੱਚਿਆਂ ਨੂੰ ਕੁਝ ਦੱਸਦਾ ਸੀ। ਕੋਈ ਵੀ ਨੀ ਦੱਸਦਾ ਸੀ। ਸਕੂਲ ਜਾ ਰਿਹਾ ਬੱਚਾ ਲੋਕਾਂ ਦੇ ਘਰ ਵੀ ਖੇਲ ਰਿਹਾ ਆ, ਉੱਥੇ ਖਾ ਰਿਹਾ, ਪੀ ਰਿਹਾ
ਸੋ ਵੀ ਰਿਹਾ ਏ ਹੈਨਾ! ਮੈਂ, ਮੇਰੇ ਨਾਲ ਵੀ, ਮੇਰੇ ਮੰਮਾ ਮੈਨੂੰ ਵੀ ਛੱਡ ਦਿੰਦੀ ਸੀ। ਮੈਂ ਤ ਉਹਨਾਂ ਲਵੇ ਸੋ ਜਾਂਦੀ ਸੀ, ਖਾ ਵੀ ਲੈਂਦੀ ਸੀ ਉਹਨਾਂ ਕੋਲੇ ਰੋਟੀ।
ਹਾਂਜੀ! ਇਥੋਂ ਦਾ ਮਾਹੌਲ ਨੀ ਹੈਗਾ।
ਅੱਜ ਕੱਲ ਤਾਂ ਜਮੀਨ ਹੈ ਵੀ। ਕਿਤੇ ਜਾਈਏ?
ਕਲੇ ਬੱਚੇ ਨੂੰ ਛੱਡ ਵੀ ਨੀ ਸਕਦੇ ਆ।
ਹਾਂਜੀ!
ਜਾਣਾ ਪਏ ਪਹਿਲਾਂ ਬੱਚੇ ਦੀ ਪੈਕਿੰਗ ਹੁੰਦੀ ਹੈ। ਕਿ ਇਹਨੂੰ ਨਾਲ ਲੈ ਕੇ ਜਾਣਾ। ਫ਼ਿਰ ਜਾਣਾ ਅਸੀਂ ਪਹਿਲੇ ਇਹਨੂੰ ਤਿਆਰ ਕਰਨਾ। ਛੁੱਟੀਆਂ ਵੀ ਦੇਖੋ ਹੁੰਦੀਆਂ ਕਿ ਨਹੀਂ ਤੇ ਕੈਂਸਲ ਕਰੋ। ਇਸ ਕਰਕੇ।
ਇਹੀ ਦਿੱਕਤ ਆ ਇਸ ਕਰਕੇ ਕਿਤੇ ਜਾਇਆ ਵੀ ਨਹੀਂ ਜਾਂਦਾ ਹੈਾ ਨਾ ਬ ਬੱਚਿਆਂ ਨੂੰ ਛੱਡਿਆ ਜਾਂਦਾ ਏਦਾਂ ਕਿਉਂਕਿ ਹੁੰਦਾ ਹੀ ਨੀ ਫੇਰ ਮੰਨ ਨਾ ਈ ਇੱਕ ਪਾਸੇ ਰਹਿੰਦਾ ਹੀ ਨਹੀਂ ਫੇਰ ਉਹੀ ਰਹਿੰਦੀ ਹੈ ਹੈਨਾ ਵੀ ਅਹ ਉੱਥੇ ਛੱਡਿਆ ਹੋਇਆ ਸੀ ਹੈਨਾ ਵੀ ਫਿਰ ਛੇਤੀ ਛੇਤੀ
ਹਾਂਜੀ ਟਾਈਮ ਸਿਰ ਜਾਣਾ ਆਪਣੇ। ਬੱਚੇ ਦੇਖਣੇ ਆ, ਛੱਡ ਦਿੱਤੇ ਆ। ਪਰ ਉੱਧਰ ਹੀ ਵਾਰ ਵਾਰ ਮਨ ਹੁੰਦਾ ਕਿ ਹਾ ਕੀ ਕਾਰਹੀ ਹੋਏਗੀ? ਰੋਟੀ ਖਾਧੀ ਹੋਏਗੀ? ਨਹੀਂੀ ਖਾਧੀ ਹੋਏਗੀ? ਰੋਟੀ ਪੁੱਛੀ ਹੋਏਗੀ? ਕਿ ਨਹੀਂ ਪੁੱਛੀ ਹੋਏਗੀ? ਫਿਰ ਅੱਜ ਕੱਲ ਜ਼ਮਾਨਾ ਵੀ ਬੱਚੇ ਇੱਕ ਦੋ ਵਾਰੀ ਪੁੱਛਦੀ ਹਾਂ। ਅੱਜ ਕੱਲ ਜਿਹਦੇ ਘਰ ਛੱਡੋਗੇ ਉਹ ਕਹਏਗਾ ਇਹ ਤਾਂ ਪੁੱਛੀ ਸੀ ਇਹਨੇ ਆਪ ਕਈ ਨੀ ਖਾਧੀ।
ਹਾਂਜੀ! ਕੋਈ ਖਿਲਾਂਦਾ ਹੀ ਨਹੀਂ। ਪਹਿਲਾਂ ਤਾਂ ਨਾ ਹੈਨਾ ਉਹ ਖੁੱਦ ਵੀ ਖਿਲਾ ਦਿੰਦੇ ਸੀ ਗੇ। ਅਸੀਂ ਦੇ ਕੇ ਵੀ ਨਹੀਂ ਜਾਈਏ ਕੁੱਛ ਹੈਨਾ! ਮੇਰੀ ਮੰਮਾ ਹੁਣ ਦੱਸਦੇਿਆਂ ਹਾਂ! ਵੀ ਤੁਸੀਂ ਖਾਓ ਇੱਥੇ ਹੀ ਰੋਟੀ ਖਾਣੀ ਆ ਹੈਨਾ ਬਟ ਹੁਣ ਨੀਆ ਕੁੱਛ ਦ ਦਾ ਮਤਲਬ ਮ ਪਿਆਰ ਤਾਂ ਖਤਮ ਹੀ ਹੋ ਹਨਾ, ਕੋਈ ਬੰਦਾ ਨਾ ਕਿਸੇ ਤੇ ਆਦਾ ਦੁੱਖ ਚ ਹਨਾ ਆਜੂਗਾ ਉਹ ਵੀ ਘੱਟ ਵੱਧ ਹੀ ਇੱਕ ਦਿਨ ਆਜੂਗਾ ਦੋ ਦਿਨ ਆਜੂਗਾ, ਬਸ ਕਿਉਂਕਿ ਸਾਰੇ ਆਪਦੇ ਕੰਮਾਂ ਚ ਹੀ ਬਿਜੀ ਨੇ ਹੁਣ ਤਾਂ।
ਹੂੰ,
ਬਹੁਤ ਕੁਛ ਚੇਂਜ ਹੋ ਗਿਆ ਅਸੀਂ ਵੀ ਛੋਟੇ ਸੀ ਨਾ ਤਾਂ ਹੁਣ ਮੈਂ ਸੋਚਦੀ ਹਾਂ ਵੀ ਪਹਿਲੇ ਤਾਂ ਅਸੀਂ ਖੇਲ ਲੈਂਦੇ ਸੀ ਬਾਹਰ ਹਨਾ ਹੁਣ ਤਾਂ ਬੱਚਿਆਂ ਨੂੰ ਬਾਹਰ ਜੇ ਜਾਈਏ ਵੀ ਬੱਚਾ ਤਾਂ ਉਹਦੇ ਪਿੱਛੇ ਪਿੱਛੇ ਰਹਿਣਾ ਪੈਂਦਾ ਵੀ ਹਾਂ ਵੀ ਦੇਖਿਆ ਵੀ ਕੀ
ਬਿਲਕੁਲ ਜਾ ਤਾਂ ਨੀ ਰਿ ਸਿੱਧੇ ਹੱਥ ਤੇ ਨੀ ਆ ਮਤਲਬ ਕੋਈ ਬੋਲਤਾਂ ਨੀ ਰਿਹਾ ਉਹਨੂੰ। ਜਿਹੜੇ ਪਹਿਲੇ ਲੋਕੀ ਦੇ ਛਾਰੇ ਦੇ ਬੱਚੇ ਹਾਂ ਸਛ ਗਲੀ ਅਸੀਂ ਬੜਾ ਖੇਲੇ ਆ। ਮ ਗਲੀਆਂ ਮਹੱਲੇ ਚ ਬਹੁਤ ਖੇਲੇ ਆ। ਪਰ ਹੁਣ ਉਹ ਹੁਣ ਨਹੀਂ ਕਰ ਸਕਦੇ।
ਹੁਣ ਤਾਂ ਜ਼ਮਾਨਾ ਹੀ ਕੁਛ ਹੋਰ ਆ ਹਨਾ ਵੀ ਬਾਹਰ ਵੀ ਖੜਨਾ ਖਾ
ਨਿੱਬਾ ਦੇ ਬਿਲਕੁਲ ਅਸੀਂ ਕੱਢ ਨੀ ਸਕਦੇ ਆਪਣੇ ਵੀ ਬਿਨਾਂ ਨਿਗਾਹ ਬਚਾਇਆ ਨੀ ਨਹੀਂ ਕੱਢ ਸਕਦੇ। ਨਿਗਾਹ ਰੱਖਣੀ ਪੈਂਦੀ ਉਹ ਨੂੰ ਅਗਰ ਅਸੀਂ ਬਾਹਰ ਕੱਢੀਏ ਤਾਂ
ਹਾਂਜੀ ਇਹ ਤਾਂ ਹੈ
ਕ ਮਾਹੌਲ ਆ ਗਿਆ ਹੁਣ ਦੇਖੋ ਅੱਗੇ ਕਿਹੜਾ-ਕਿਹੜਾ ਮਾਹੌਲ ਚੇਜ ਹੁੰਦਾ।
ਸਹੀ ਗੱਲ ਆ, ਸਹੀ ਗੱਲ ਆ।
ਟਾਈਮ ਤੇ ਕੁਛ ਹੋਰ ਸੀ ਇਹਨਾਂ ਦੇ ਕੁਛ ਹੋਰ ਹੈ ਜਦੋਂ ਆਣ ਵਾਲਾ ਟਾਈਮ ਹੋਏ ਗਾ ਤੇ ਹੋਰ ਵੀ ਕੁਛ
ਹੋਰ ਹੀ ਕੁਛ ਹੋਏਗਾ ਸਹੀ ਗੱਲ ਆ ਚਲੋ ਠੀਕ ਹੈ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ ਸਤਿ ਸ੍ਰੀ ਅਕਾਲ ਜੀ